ਹੈਲੋ ਹਾਂਜੀ ਸਤਿ ਸ੍ਰੀ ਅਕਾਲ ਹੋਰ, ਕੀ ਕਰ ਰਹੇ ਹੋ
ਕੀ ਕਰ ਰਹੇ ਹੋ ਬੈਠੇ ਆ, ਬੈਠੇ ਆ, ਟੀ ਵੀ ਦੇਖ ਰਹੇ ਆ
ਤੇ ਸਕੂਲ
ਬੈ ਗਿਆ, ਉਹ ਰੰਗ ਲਿਆਵਾਂਗੀ ਨਾ ਨਵੇ ਤੇ ਕਰਾਂਗੀ
ਅੱਛਾ
ਮੰਮੀ ਨਾਟਕ ਲਿਖਦੀ ਹੈ
ਤੇ ਉਥੇ ਜਾਣਾ ਨੀ ਵੇ
ਹਾਂ
ਬਾਜ਼ਾਰ, ਕੀ ਕਰਨਾ ਨੇ, ਬਾਜ਼ਾਰ ਜਾ ਕੇ
ਸੇਲ ਵਿਚ ਜਾਵਾਂਗੇ
ਹਾਂ
ਜੋ ਬਰਸ਼ ਪੈਨ ਹੈਗੇ ਨਾ, ਉਹ ਦੁੱਖ ਉਹ ਦੁਕਾਨ ਤੇ ਦੋ ਸੌ ਦੇ ਹੈਗੇ ਨੇ, ਪਰ ਉੱਥੇ ਸੌ ਰੁਪਏ ਦੇ ਮਿਲਦੇ ਨੇ, ਇਸ ਲਈ ਸੌ ਦਾ ਬਰੱਸ਼ ਪੈਣ, ਤੇ ਸੌ ਦੀ ਬੋਤਲ ਲੈਵਾਂਗੀ ਪਾਣੀ ਦੀ
ਹਾਂ, ਰੂ ਸ਼ੂ ਵੀ ਲੈ ਲਯੋ, ਜੋਤਾਂ ਵਾਸਤੇ
ਉੱਥੇ, ਉਹ ਵੀ ਹੈਗੇ ਸੀ ਨੇ ਰੂਮ ਫਰੈਸ਼ਨਰ, ਸੈਂਟ
ਅ ਰਹਿਣ ਦੇ, ਮੈਂ ਆਪੇ ਲੇ ਆਵਾਂਗਾ
ਹੈਂ
ਉਹ ਤੇ ਬਾਹਰੋ ਹੀ ਲੈ ਆਵਾਂਗੇ ਹਾਂ ਉਹ
ਹੈ
ਲੈ ਲਗਾਓਗੇ।
ਛੇ ਵਜੇ ਤੱਕ ਜਾਵਾਂਗੇ
ਹਾ ਚ ਪਰ ਹੋਰਨਾਂ ਕਟੀ
ਨਹੀਂ
ਹਨ ਨਾ
ਹੈ
ਹੋਰ ਤੇ ਸਕੂਲ ਪਰਸੋਂ ਜਾਣਾ ਹੀ ਪਰਸੋ ਮ ਬੁਧਵਾਰ ਬੁਧਵਾਰ ਜਾਵੇ ਨਾ ਹਾਂ
ਹਮ
ਹਾਂ ਮੰਮੀਦਾਈ
ਦੋ ਸੌ ਰੁਪਏ ਅਗਦੀ ਮੰਮੀ ਪਲੀਜ਼ ਹੈਲੋ
ਹੈਲੋ ਹਮ ਹਾਂ ਕਿਤੇ ਜਾਣਾ ਨੇ ਕਿਤੇੇ ਜਾਣਾ ਨੇ
ਹੈਂ
ਕਿਤੇ ਜਾਣਾ ਨੇ
ਅਰੇ ਸੇਲ ਚ
ਕਿਉਂ?
ਠ
ਕੀ ਅ ਸੀ ਕਿ ਅ ਸੀ
ਹਝ ਸੇਰ ਅੱਜ ਆਇਆ ਸੀ ਨਾ ਉਹਦੇ ਚ
ਅੱਛਾ ਅੱਛਾ
ਅੱਛਾ ਹਾਂ ਉਨੇ ਚਾਰ ਪਾਣਾ ਨਾ ਜੋ ਡੱਬਾ ਲੈ ਕੇ ਆਣਾ ਉਨੇ ਸਾਮਣੇ ਪੂਜਾ ਨੇ
ਆਹੋ
ਇਸ ਕਰਕੇ ਕੈਂਦੀ ਚੱਲ ਨਾ ਚੱਲਾਂਗੇ ਆਹੋ। ਅਨੇ ਇੇ ਰ ਪੈਗੇ ਦਿੰਦੇ ਹੋ ਢਾਈ ਸੌ ਤਿੰਨ ਸੌ ਰੁਪਏ ਦੇ ਕਲਰ ਨੜਿਆ ਮੰਗਦੀ ਪਏ ਪੀਕੇ
ਹਾਂ
ਉਦ ਫ ਹੋਰ ਮੇਰੇ ਸਾਰੇ ਹੈਗੇ ਨੇ
ਐ
ਬਸ
ਹੋਰ ਕੇ ਕਰਦੇ ਪੇਓ ਤੁਸੀਂ?
ਹੈਂ। ਹੈਲੋ ਹੈਲੋ ਮੈਂਨਨ ਪਕੜਾ ਕੇ ਗਈ ਆ ਫਿਰ
ਹੈਲੋ
ਹਾਂ ਬੋਲੋ ਜੀ ਤੁਹਾਡੀ ਆਵਾਜ਼ ਨਹੀਂ ਆਂਦੀ ਬਈ ਦੇ ਗੱਡੀ ਬੈਠੇ ਉਹਦੇ ਕਰ ਤੇ ਉਹਦੀ ਉਹ ਲੈ ਦੇ ਬੱਚੇ ਨੂੰ ਬੋਤਲ,
ਹੈਲੋ
ਹੈਲੋ -ਹੈਲੋ।
ਆਾਂਦੀ ਦੇ ਪਈਏ, ਆਵਾਜ਼ ਕੱਟ ਘੱਟ, ਜਾਂਂਦੀ ਪਈਏ,
ਅਵਾਜ਼ ਨੀ ਆਂਦੀ ਪੀ,
ਹੈਲੋ, ਆ ਰੀ ਏ, ਹਾਂਜੀ, ਸ਼ੁਕਰ ਕਰਿਆ ਕਰ ਮੇਰਾ ਨੰਬਰ ਨੀ ਹੈਗਾ, ਏ ਤੇਰਾ ਨੰਬਅੱਜ ਕੱਲ ਪੈਸੇ ਹੈਲੋ, ਹੈਲੋ
ਹੈਲੋ, ਹੈਲੋ
ਹੈਲੋ
ਹੈਲੋ, ਕੇ ਗੱਲ ਏ ਆਵਾਜ਼ ਕਿਉਂ ਬੰਦ ਹੋ ਗਈ ਆਈ?
ਪਤਾ ਨਈ ਕੇਂਝ ਹੋਗੀ ਆਈ, ਆਪੇ ਬੰ ਬੰਦ ਹੋਗੀ, ਐਈ ਅਵਾਜ਼।
ਹਾਂ, ਹੋਰ ਵਧੀਆ,
ਹੋਰ, ਤੁਸੀਂ ਕੀ ਕਰਦੇ ਪੈ ਓ?
ਹੋਹੀ ਟੇਸ਼ਨ ਤੇ ਖੜੇ ਆ, ਅਸੀਂ ਜਾਣਾ ਕਿਧਰੇ? ਗੱਡੀ, ਆਣੀ ਏ ਛੇ ਵਜੇ।
ਰੁਗਰੇਟ
ਹੁਣੀ ਆ, ਖਲੋਤੇ ਆ ਗਰਮੀ ਦੇ ਵਿਚ ਲੋ ਵੀ, ਨਾਲ ਕਰਾਵਾਂ ਗੱਲ? ਹੈਲੋੋ, ਹੈਲੋ ਜੋਨੀ। ਹੈਲੋ।
ਹੈੋਲੋ।
ਹੈ ਹੈਲੋ, ਹਾਂਜੀ ਭੈ ਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਠੀਕ ਏ, ਤੁਹਾਡਾ ਕੀ ਹਾਲ ਏ?
ਵਧੀਆ ਕੀ ਕਰ ਰੇ ਓ?
ਵਧੀਆ, ਕੀ ਕਰ ਬੈਠੇ ਹੌਏ ਆ।
ਤੇ, ਖਲੋ ਜੋ।
ਨਾ, ਬਹੀ।
ਹੈਂ!
ਹੈ ਬੈਠੇ ਹੋਏ ਆ।
ਹੈਲੋ।
ਹਾਂਜੀ।
ਲੇਟ ਜਾਉ-ਲੇਟ ਜਾਉ। ਬੈਠੇ ਉਏ ਆ, ਤੁਸੀਂ ਕੀ ਕਰਦੇ ਪੇ ਓ?
ਮੈਂ ਕਿਆ, ਲੇਟ ਜੋ ਫੇਰ।
ਮੈਂ ਕਿਹਾ, ਲੇਟ ਜੋ ਫੇਰ, ਤੁਸੀਂ ਕੀ ਕਰਦੇ ਪੇ ਓ?
ਨਿੰਦਰ
ਨਿੰਦਰ
ਅਸੀਂ, ਪੁੱਠੇ ਬੈਠੇ ਆ।
ਅਸੀਂ ਭੂੱਖੇ ਬੈਠੇ ਆ। ਸਿੱਧੇ ਵਹਿ ਜੋ।
ਨਈ ਅਸੀਂ
ਨਈ ਅਸੀਂ
ਹੈਲੋ ਹੈਲੋ ਹੈਲੋ